ਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਐ ਤੁਆਡਾ ਜੀ।
ਹਾਂਜੀ?
ਹੋਰ ਠੀਕ ਓਂ ਤੁਸੀਂ?
ਹਾਂਜੀ ਹਾਂਜੀ, ਮੈਂ ਠੀਕ ਹਾਂ। ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂਜੀ ਹਾਂਜੀ, ਬੋਤ ਵਧੀਆ, ਬੋਤ ਵਧੀਆ। ਹੋਰ ਕੀ ਚੱਲ ਰਿਆ ਜੀ।
ਹਾਂਜੀ ਬਸ ਤੁਹਾਨੂੰ ਈ ਯਾਦ ਕਰਦੀ ਪਈ ਸੀ ਮੈਂ ਕਿ ਤੁਹਾਨੂੰ ਈ ਫੋਨ ਲਾਣਾ ਸੀ ਕਿ ਤੁਸੀਂ ਮੈਨੂੰ ਫੋਨ ਲਾ ਤਾ। ਕਿ ਮੈਂ ਨਾਂ ਤੁਹਾਨੂੰ ਇੱਕ ਨਾ ਰੈਸਿਪੀ ਪੁੱਛਣੀ ਸੀ।
ਹਾਂਜੀ ਦੱਸੋ ਕੈੜੀ ਏ।
ਹਾਂਜੀ ਹਾਂਜੀ, ਮੈਨੂੰ ਨਾ ਮਿੱਠੇ ਆਚਾਰ ਦੀ ਅ ਰੈਸਿਪੀ ਪੁੱਛਣੀ ਸੀ। ਕੁਛ ਪੁੱਛਣੀ ਸੀ, ਅੰਬੀਆਂ ਦੀ।
ਅੱ ਅੱਛਾ ਜੀ, ਅੰਬੀਆਂ ਦਾ ਮਿੱਠਾ ਚਾਰ ਪਾਉਣ ਲੱਗੇ ਜੇ ਅੱਜ।
ਹਾਂਜੀ, ਹਾਂਜੀ, ਹਾਂਜੀ। ਬਸ ਓਦਾ ਮੌਸਮ ਚੱਲਦਾ ਪਿਆ ਐ ਹਾਂਜੀ। ਨੀਂ ਅ ਨਈਂ ਹਜੇ ਤੇ ਨਈਂ ਲੀ ਨਾਂ ਮੈਂ ਪੈਲੇ ਮੈਂ ਸੋਚਿਆ ਕਿ ਤਾਨੂੰ ਮੈਂ ਪੁੱਛਣੀ ਆਂ ਕਿੰਨੀ ਅੰਬੀ ਲੈਣੀ ਐ ਅਸੀਂ ਨਾ ਪੂਰੇ ਪੰਜ ਅ ਪਾਂਚ ਲੋਕ ਕਿਲੋ।
ਅੱਛਾ ਜੀ ਠੀਕ ਐ ਜੀ, ਤੁਸੀਂ ਇੱਦਾਂ ਕਰੋ ਇੱਕ ਵਾਰੀ ਦੋ ਕਿੱਲੋ ਅੰਬੀਆਂ ਲੈ ਲੋ।
ਹਾਂਜੀ।
ਹਾਂਜੀ, ਕਿਉਂਕਿ ਜੇੜਾ ਮਿੱਠਾ ਅੰਬ ਦਾ ਅਚਾਰ ਪੈਂਦਾ ਐ ਆ। ਏਅ ਫਰਿੱਜ ਵਿੱਚ ਰੱਖਣਾ ਪੈਂਦਾ ਐ। ਹਾਂਜੀ, ਏਨੂੰ ਫਰਿੱਜ ਵਿੱਚ ਰੱਖ ਰਖੀ ਦਾ ਬਾਰ ਰੱਖਿਆ ਤੇ ਖਰਾਬ ਹੋ ਜਾਂਦਾ ਐ, ਦੋ ਕਿੱਲੋ ਅਚਾਰ ਤੁਸੀਂ ਪਾ ਲਓਗੇ ਅਤੇ ਤੁਹਾਡਾ ਦਸ ਪੰਦਰਾਂ ਦਿਨ ਨਿਕਲ ਜਾਏਗਾ।
ਅ ਠੀਕ ਹੈ ਜੀ।
ਹਾਂਜੀ ਟੇਸਟੀ ਇੰਨਾ ਬਣਦਾ ਨਾ ਅਚਾਰ ਤੁਹਾਨੂੰ ਘਰ ਸਬਜ਼ੀ ਬਣਾਉਣ ਦੀ ਜ਼ਰੂਰਤ ਹੀ ਨਹੀਂ ਪਏਗੀ।
ਹਾਂਜੀ ਸਹੀ ਗੱਲ ਹੈ।
ਹਾਂਜੀ ਇਹ ਆਚਾਰ ਏਨਾਂ ਅੱਛਾ ਮੇਰੇ ਤਾਂ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ। ਪ੍ਰੋਂਠੀ ਨਾਲ ਦੇ ਦੋ ਚਪਾਤੀ ਨਾਲ ਦੇ ਦੋਂ, ਬੜੇ ਖੁਸ਼ ਹੋ ਕੇ ਖਾਂਦੇ ਆ।
ਹਾਂਜੀ।
ਹਾਂਜੀ ਤੁਸੀਂ ਅੰਬੀਆਂ ਲੈ ਆਓ ਦੋ ਕਿੱਲੋ, ਉਹਨਾਂ ਨੂੰ ਧੋ ਲਉ, ਧੋ ਕੇ ਉਹਨਾਂ ਨੂੰ ਤੁਸੀਂ, ਕੱਟ ਲੈਣੀਆਂ ਨੇ ਛੋਟੇ ਛੋਟੇ ਪੀਸ ਵਿੱਚ ਕੱਟ ਲਓ। ਠੀਕ ਹੈ ਜੀ ਕੱਟ ਕੇ ਤੇ ਤੁਸੀਂ ਉਹਨਾਂ ਨੂੰ ਸੁਕਾ ਲਓ।
ਜੀ।
ਧੁੱਪੇ ਨਹੀਂ ਸਕਾਨੀਆ ਨਹੀਂ ਜੀ ਹਾਂਜੀ ਛਾਵੇਂ, ਛਾਵੇ। ਪੱਖੇ ਥੱਲੇ ਜੀ ਪੱਖੇ ਥੱਲੇ, ਕਿਸੇ ਕੱਪੜੇ 'ਤੇ ਖਿਲਾਰ ਕੇ ਅਤੇ ਉਹਨੂੰ ਸੁਕਾ ਲਓ ਜੀ ਥੋੜ੍ਹੇ। ਜ਼ਿਆਦਾ ਸਕਾਨ ਦੀ ਜ਼ਰੂਰਤ ਨਹੀਂ ਹੈ। ਪੰਜ ਦਸ ਮਿੰਟ ਪੱਖਾ ਚੱਲਦਾ ਏ ਉਹਨੂੰ ਖਿਲਾਰ ਦੋ ਹੱਥ, ਹੱਥ ਨਾਲ ਜਦੋਂ ਸੁੱਕ ਜਾਣ ਦੇਖ ਲੈਣਾ ਹੱਥ ਲਗਾ ਕੇ ਵੀ ਪਾਣੀ ਸੁੱਕ ਗਿਆ ਹੈ ਏ। ਫਿਰ ਤੁਸੀਂ ਕਿਸੇ ਬਰਤਨ ਵਿੱਚ ਕੱਢ ਲੈਣੇ ਆ ਸਮਾਨ ਤੁਸੀਂ ਵੇਖ ਲਓ। ਘਰ ਮੇਥੀ ਦਾਨਾ ਹੋਵੇ, ਤੁਹਾਡੇ ਸੌਂਫ ਹੋ ਗਈ। ਕਲੋਂਜੀ ਹੋ ਗਈ, ਰਾਈ ਹੋ ਗਈ, ਇਹ ਸਮਾਨ ਹੈਗਾ ਘਰੇ
ਹਾਂਜੀ, ਹਾਂਜੀ ਇਹ ਸਾਰਾ ਸਮਾਨ ਹੈ।
ਅੱਛਾ ਜੀ ਤੁਸੀਂ ਇਹ ਐਂ ਕਰੋ ਜੇ ਤਾਂ ਪੀਸਿਆ ਪਸਾਇਆ ਲੈ ਆਓ ਬਜਾਰੋ ਚਾਹੇ ਪੈਕਿਟ ਮਿਲ ਜਾਂਦੇ ਨੇ ਬੰਦ। ਪਹਿਲਾਂ ਹੀ ਪੀਸੇ ਹੁੰਦੇ ਹੈ ਹਨਾਂ ਨਹੀਂ ਤਾਂ ਘਰੇ ਮਿਕਸੀ ਵਿੱਚ ਪੀਸ ਲਉ।
ਹਾਂਜੀ ਘਰੇ ਪਿਸ ਲਾਂਗੀ ਇਹ ਸਾਰਾ ਸਮਾਨ ਤੇ ਹੈ।
ਹਾਂਜੀ, ਹਾਂਜੀ। ਦੋ ਕਿੱਲੋ ਹੈ ਆਚਾਰ ਅਤੇ ਤੁਹਾਨੂੰ ਦੋ ਤਿੰਨ ਚਮਚ ਤੁਸੀਂ ਸੌਂਫ ਦੇ ਪਾ ਲਉ। ਤਿੰਨ ਚਮਚ ਤੁਸੀਂ ਮੇਥੀ ਦਾਨਾ ਪਾ ਲਓ ਅਤੇ ਇੱਕ ਇਕ ਚਮਚ ਕਲੋਂਜੀ ਦਾ ਪਾ ਲਉ।
ਹਾਂਜੀ।
ਚਮਚ ਹੀ ਤੁਸੀਂ ਰਾਈ ਦਾ ਪਾ ਲਓ। ਇਹ ਸਾਰਾ ਕੁਛ ਤੁਸੀਂ ਮਿਕਸੀ ਵਿੱਚ ਬੀਟ ਕਰ ਲਓ ਠੀਕ ਹੈ ਜੀ। ਜਦੋਂ ਚੰਗੀ ਤਰ੍ਹਾਂ ਬੀਟ ਹੋ ਗਿਆ, ਇੱਕ ਪਾਸੇ ਤੁਸੀਂ ਆਪਣੀ ਕੜਾਹੀ ਗੈਸ 'ਤੇ ਧਰ ਦਿਉ ਜੀ। ਦੇ ਵਿੱਚ ਪਾ ਦਿਉ ਸਰ੍ਹੋਂ ਦਾ ਤੇਲ।
ਜੀ।
ਸਰੋਂ ਦਾ ਤੇਲ ਦੋ ਕੜਛੀਆਂ ਸਰ੍ਹੋਂ ਦੀਆਂ ਤੀਲ ਦੀਆਂ ਪਾ ਦਿਉ ਜੀ ਬਹੁਤ ਬਹੁਤ ਹੋ ਜਾਂਦੀ ਆ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਹਾਂਜੀ ਦੋ ਕੜਛੀਆਂ ਸੌ ਤੇਲ ਦੀ ਬਹੁਤ ਹੋ ਜਾਂਦੀਆਂ। ਫੇਰ ਉਹਦੇ ਵਿੱਚ ਤੁਸੀਂ ਜਿਹੜਾ ਇਹ ਸਮਾਨ ਪੀਸਿਆ ਜਦੋਂ ਵੇਖਿਆ,
ਹਾਂਜੀ
ਜਦੋਂ ਏ ਪੂਰਾ ਗਰਮ ਹੋਗਯਾ ਤੇਲ ਚੀ ਉਦੋਂ ਓਦੋ ਤੁਸੀ ਐਦੇ ਵਿੱਚ ਸਾਰਾ ਸਮਾਨ ਪਾ, ਦੇਨਾ ਜੀ। ਥੋੜਾ ਜਾ ਭੁੰਨਣਾ ਐਨੂੰ, ਥੋੜਾ ਜਾ ਭੁੰਨ ਜਾਦਾ ਨਹੀਂ ਭੁੰਨਾ ਲਾਲ ਨੀ ਕਰਨਾ ਆਪਾਂ, ਨਈ ਤੋਂ ਓਂਦੇ ਵਿੱਚੋਂ ਨਾ ਸੜਨ ਦੀ ਸਮੈਲ ਆਨ ਲੱਗ ਪੈਂਦੀ ਐ। ਥੋੜਾ ਜਾ ਓਨੂੰ ਭੁੰਨ ਕੇ ਤੇ, ਓਂਦੇ ਵਿੱਚ ਤੁਸੀ ਅੰਬੀਆਂ ਪਾ ਦੇਨੀਐ। ਤੇਲ ਦੇ ਵਿੱਚ ਅੰਬੀਆਂ ਨੂੰ ਤੁਸੀਂ ਸਿੱਕਾ ਲਵਾਨਾ ਥੋੜੀਆਂ-ਥੋੜੀਆਂ ਅੰਬੀਆਂ ਦਾ ਕਲਰ ਬਦਲਨਾ ਸ਼ੁਰੂ ਹੋਜੇਗਾ, ਓਨਾਂ ਦੇ ਛਿਲਕੇ ਦਾ ਕਲਰ ਥੋੜਾ-ਥੋੜਾ ਵਾਈਟ ਜਾ ਹੋਨ ਲੱਗ ਪੇਗਾ, ਓਦੋ ਸਮਜੋ ਵੀ ਤੁਹਾਡੀਆਂ ਅੰਬੀਆਂ ਥੋੜੀਆਂ-ਥੋੜੀਆਂ ਸੇਕ ਲੱਗ ਗੀ। ਓੱਦੋ ਬਾਦ ਤੁਸੀ ਓਂਦੇ ਵਿੱਚ ਪਾ ਦੇਨੈ ਪਾਨੀ
ਪਾਨੀ ਪਾਨੈ?
ਹਾਂਜੀ, ਪਾਨੀ ਪਾਨਾ ਏ ਮਿੱਠਾ ਚਾਰ ਪਾਨੀ ਪਾ ਕੇ ਬੰਦਾ। ਜੈਮ ਵਰਗਾ ਬੰਦਾ ਜੀ, ਹਾਂਜੀ, ਪਾਨੀ ਪਾ ਦੇਨੇ ਪਾਨੀ ਓਨਾਂ ਕੋ, ਪਾਨੈ ਵੀ, ਤੁਆਡੀਆਂ ਅੰਬੀਆਂ ਡਿਪ ਹੋ ਜਾਨ।
ਓਕੇ ਜੀ, ਓਕੇ ਮੈਂ ਬੱਸ ਓਈ ਪੁੱਛਨ ਲੱਗੀ ਸੀ ਕਿ ਕਿੰਨਾ ਪਾਨੀ ਪਾਨੈ, ਹਾਂਜੀ।
ਹਾਂਜੀ, ਜਿਆਦਾ ਨਾ ਪਾਲੈ ਜੇਗੀ ਤਾਂ ਖ਼ਰਾਬ ਹੋ ਜੇਗਾ ਫੇਰ, ਪਾਨੀ ਮੈਂ ਤਾਂ ਵੈਸੇ ਈ ਆਈ ਡੀਏ ਨਾਲ ਈ, ਪਾ ਲੈਂਨੀ ਹੁੰਨੀ ਆਂ, ਦੇਖ ਲੈਂਨੀ ਆਂ।
ਹਾਂਜੀ, ਜਿਸ ਤਰਾਂ ਅਸੀ ਚੋਲ, ਬਨਾਨੇ ਆਂ ਕਿ ਥੋੜੀ ਸੀ ਡੀਪ ਚਾਵ
ਨਈ-ਨਈ ਚਾਵਲਾਂ ਚ, ਤਾ ਜਿਆਦਾ ਪਾਨੀ ਪੈਂਦੈ, ਚਾਵਲਾਂ ਵਿੱਚ ਤਾ ਡਬਲ ਪੈ ਜਾਂਦਾ ਪਾਨੀ।
ਜੀ, ਜੀ, ਜੀ, ਜੀ ਜ
ਹਾਂਜੀ, ਐਂਦੇ ਚ, ਡਬਲ ਨੀ ਪੈਂਦਾ ਨਾ ਬਰਾਬਰ ਮਾਤਰਾ ਚ, ਪੈਣਾ ਪਾਨੀ ਇੱਕ ਡੇਢ ਗਲਾਸ ਪਾਨੀ ਬੋਤ ਹੋ ਜਾਨਾ, ਹਾਂਜੀ ਇੱਕ ਡੇਢ ਗਲਾਸ ਪਾਨੀ ਪੋਣਾ ਜਦੋ ਥੋੜਾ ਜਾ, ਪਾਨੀ ਨੂੰ ਉਬਾਲਾ ਆਨ ਲੱਗ ਜਾਵੇ ਜੇ ਤੁਹਾਨੂੰ ਗੁੜ ਪਸੰਦ ਐ, ਤਾ ਤੁਸੀ ਗੁੜ ਪਾ ਲੋ ਵਿੱਚ ਜੀ ਤਾਨੂੰ ਚੀਨੀ, ਹਾਂਜੀ ਮੈਂ ਵੈਸੇ ਤੇ ਗੁੜ ਦਾ ਈ ਬਨਾਂਦੀ ਆਂ, ਪਰ ਚੀਨੀ ਪਾ ਕੇ ਵੀ ਬਾਨ ਜਾਂਦਾ ਤੇ, ਖੰਡ ਪਾ ਕਿ ਬਨ ਜਾਂਦੈ
ਜੀ, ਜੀ, ਜੀ, ਜੀ, ਜੀ
ਚਾਰ ਪਾੰਜ ਟਿੱਲੀਆਂ ਓਨਾਂ ਨੂੰ ਕੁੱਟ ਲੋ ਤੁਸੀ ਤੇ ਅਚਾਰ ਦੇ ਵਿੱਚ ਸੁੱਟ ਦੋ, ਉਸ ਤੋ ਬਾਦ ਓਨੂੰ ਟਾੱਕ ਹਾਂਜੀ, ਓ ਤੋ, ਬਾਦ ਤੁਸੀ ਐਨੂੰ ਟੱਕ ਦੇਨਾ ਜੇ, ਛਾਨੀ ਨਾਲ ਤੇ ਓ ਹੋ ਉਬਲਨ ਦੇਨਾ ਜੇ ਓਹਨੂੰ ਚੰਗੀ ਤਰਾ ਲੱਗ ਜਾਨਗੇ ਦੱਸ ਪੰਦਰਾਂ ਮਿੰਟ ਗੈਸ ਨੂੰ ਚੱਲਨ ਦੇਓ ਏਂਦੇ ਚੋ, ਸਾਰਾ ਪਾਨੀ ਸੁੱਕ ਜਾਏਗਾ ਗੁੜ ਵੀ ਪਿਘਲ ਜਾਏਗਾ, ਜੈਮ ਵਰਗਾ ਬਾਨ ਜਾਏਗਾ ਜੀ। ਬਾਦ ਚੋ ਕੜਛੀ ਦੇ ਨਾਲ ਤੁਸੀ ਸਾਰੇ ਅਚਾਰ ਨੂੰ ਨਾ ਫੇ ਦੇਨੈ। ਓ ਮਿਕਸ ਜਾ ਹੋਜੇਗਾ ਪੈਲੇ ਵੈਸੇ ਈ ਪਾਨੀ ਨਾਲ ਤੋ ਆਨੂੰ ਪਤੈ ਪੋਲਾ ਹੋ ਜਾਨਾ ਅੰਬ ਨੇ, ਤੇ ਜਦੋ ਤੁਸੀ ਮਾੜੀ ਜੀ, ਵੀ ਕੜਛੀ ਘੁਮਾਈ ਤੇ ਓਨੇ ਕਿੱਲਰ ਜਾਨਾ ਛਿਲਕੇ ਲੈ, ਜਾਨਗੇ ਓਂਦੇ ਜੈਮ ਟਾਈਪ ਬਾਨ ਜੂਗਾ ਨੂੰ ਠੰਡਾ ਕਰ ਲੋ, ਤਹਾਨੂੰ ਪਤਾ ਚੱਲ ਜੇਗਾ। ਪਾਨੀ ਓ ਓਲਮੋਸਟ ਸੋਕ ਜੇਗਾ ਤੇ ਜੈਮ ਟਾਈਪ ਗਾੜਾ-ਗਾੜਾ ਹੋਜੇਗਾ। ਤੁਸੀ ਓਨੂੰ ਸੁਕਾ ਠੰਡਾ ਕਰ ਲੈਨਾ, ਠੰਡਾ ਕਰਕੇ ਕਿਸੇ ਬਰਤਨ ਚ ਕੱਢ ਕੇ, ਤੇ ਓਨੂੰ ਤੁਸੀ ਫਰਿੱਜ ਚ, ਲਗਾ ਲੋ। ਜਦੋ ਵੀ ਖਾਨਾ ਐ ਓਨਾਂ ਕੁ ਕੱਢ ਲੇਯਾ ਫਿਰ ਫਰਿੱਜ ਚ ਰੱਖ ਤਾ ਤੁਸੀ ਏਹੇ ਬਨਾ ਕੇ ਦੇ ਓ ਤੁਆਡੇ ਰਿਸ਼ਤੇਦਾਰ ਵੀ ਖਾ ਕੇ ਖੁਸ਼ ਹੋਨਗੇ। ਤੁਆਡੇ ਬੱਚੇ ਵੀ, ਤੁਆਡੇ ਘਰ ਦੇ ਵੀ ਸਾਰੇ। ਮੇਰਾ ਇਹ ਬੌਤ ਫੇਮਸ ਅਚਾਰ ਹੈ। ਅੱਜ ਮੈਂ ਤਾਨੂੰ ਦੱਸਿਆ ਮੈ ਵੈਸੇ ਕਦੇ ਕਿਸੇ ਨੂੰ ਦੱਸਦੀ ਨੀ ਹੁੰਦੀ।
ਅੱਛਾ ਜੀ ਚਲੋ ਮੈ ਜ਼ਰੂਰ ਬਣਾ ਕੇ ਵੇਖਾਂਗੀ ਕਿ
ਕੀਤਾ ਸਾਰਿਆਂ ਨੂੰ ਪਰ ਮੈਂ ਕਦੇ ਰੈਸਪੀ ਨੀ ਕਿਸੇ ਨੂੰ ਦੱਸੀ ਪਰ ਮੈ ਤਾਨੂੰ ਅੱਜ ਰੈਸਪੀ ਦੱਸੀ ਏ ਤੁਆਡੇ ਨਾਲ ਪਿਆਰ ਐ ਤੁਆਡੇ ਨਾਲ ਪਿਆਰ ਐ ਤਾਨੂੰ ਰੈਸਪੀ ਦੱਸ ਤੀ ਐ।
ਜੀ -ਜੀ -ਜੀ -ਜੀ ਮੈਂ ਜ਼ਰੂਰ -ਜ਼ਰੂਰ ਐਨਜੀ ਨਾਲ ਬਨਾਵਾਂਗੀ ਜਿਦਾਂ ਤੁਸੀ ਕੈਂਦੇ ਪਏ ਓ ਮੈ ਕਦੀ ਬਨਾਈ ਨਈ
ਥੋੜ੍ਹਾ ਬਨਾ ਲੈਣਾ -ਥੋੜ੍ਹਾ ਬਨਾ ਲੈਣਾ ਇੱਕ ਆਰੀ ਅੱਧਾ ਕਿੱਲੋ ਦਾ ਬਨਾ ਲੈਣਾ। ਹਨਾ, ਤਾਨੂੰ ਇੱਕ ਵਾਰੀ ਬਣਾਨ ਦਾ ਆਈਡੀਆ ਜੇਆ ਹੋ ਜੇਗਾ ਤੇ ਫੇਰ ਤੁਸੀ ਖਵਾ ਕੇ ਵੇਖ ਨਾ ਸਭ ਨੂੰ ਤੇ ਸਾਰਿਆਂ ਨੇ ਤਾਡੀ ਤਰੀਫ ਕਰਨੀ ਐ।
ਹਾਂਜੀ, ਸਈ ਗੱਲ ਏ ਮੈਂ ਬਨਾ ਕੇ ਵੇਖਾਂਗੀ ਜ਼ਰੂਰ ਬਨਾ ਕੇ ਵੇਖਾਂਗੀ। ਪਰ ਅ ਮੈਂ ਏ ਕ ਅ ਕੈਂਦੀ ਪਈ ਸੀ ਕਿ ਜ ਜਦੋ ਅਸੀ ਖੰਡ ਪਾਨੀ ਏ ਤੇ ਪਾਨੀ ਵੀ ਓਨਾ ਈ ਪਾਨੀ ਪੈਨਾ ਏ ਕਿਉਂਕਿ ਖੰਡ ਵੀ ਪਾਨੀ ਛੋੜ ਦਿੰਦੀ ਏ
ਨਈ -ਨਈ ਤੁਸੀ ਗੁੜ ਪਾਨਾ ਏ ਨਾ ਵਿੱਚ
ਨਈ ਅਗਰ ਮੈਂ
ਖੰਡ ਪਾਂਦੇ ਓ ਤਾ ਨਈ ਜੀ ਨਈ ਤੁਸੀ ਵੇਖੋ ਬੀ ਜੇ ਤੁਸੀ ਕਿੱਲੋ ਅਚਾਰ ਪਾਣਾ ਹੋਏ। ਜਿਵੇਂ ਆਪਾਂ ਚਾਵਲ ਬਨਾਨੇ ਆਂ ਮਿੱਠੇ ਤੇ ਆਪਾਂ ਇੱਕ ਗਲਾਸ, ਚਾਵਲ ਬਨਾਈਏ ਵਿੱਚ ਇੱਕ ਕੋਲੀ ਖੰਡ ਦੀ ਪਾਨੇ ਆਂ।
ਬਿਲਕੁਲ ਜੀ।
ਓਵੇਂ, ਤੁਸੀ ਏਂਦੇ ਵਿੱਚ ਤੁਆਨੂੰ ਕਿ ਇੱਕ ਕੋਲੀ ਖੰਡ ਦੀ ਬੌਤ ਹੋ ਜਾਣੀ ਇੱਕ ਕਿੱਲੋ ਵਿੱਚ ਦੋ ਕਿੱਲੋ ਬਨਾ ਰੇ ਓ ਤੇ ਦੋ ਕੋਲੀਆਂ ਖੰਡ ਦੀਆਂ ਪਾ ਦੋ
ਅੱਛਾ ਜੀ -ਅੱਛਾ ਜੀ ਠੀਕ ਐ ਫਿਰ ਪਾਨੀ ਹਾਂਜੀ, ਮੈਂ ਤੇ ਵੈਸੇ ਤਾ ਮੈਂ ਗੁੜ ਦਾ ਹੀ ਬਣਾ ਰੀ ਆ ਫਿਰ ਵੀ ਕ ਕਦੇ ਕਿ ਆਪਾਂ ਨੂੰ ਦੋਨ ਦੋ ਦੋ ਨੀ ਦੋ ਦੀ ਨੌਲੇਜ ਹੋਣੀ ਚਾਈਦੀ ਨਾ ਖੰਡ ਦੀ ਵੀ ਕੇ ਬਿਲਕੁਲ। ਤੇ ਫੇਰ ਬਸ ਮੈਨੂੰ ਇਹੀ ਪੁੱਛਣਾ ਸੀ ਕਿ ਜਦੋਂ ਅਸੀਂ ਖੰਡ ਵਾਲੀ ਬਣਾਂਦੇ ਆ ਤੇ ਪਾਣੀ ਵੀ ਓਨਾ ਹੀ ਪੈਣਾ ਹੈ ਨਾ ਜਿੰਨਾ ਅਸੀ ਗੁੜ ਵਾਲੇ ਚ
ਹਾਂਜੀ -ਹਾਂਜੀ ਓਨਾ ਹੀ ਪੈਣਾ ਏ ਓਨੇ ਖੰਡ ਅ ਪਾਣੀ ਨੂੰ ਪੀ ਲੈਣਾ ਓਨਾਂ ਨੇ ਅੰਬੀਆਂ ਨੇ। ਤੁਸੀਂ ਦੇਖੋਗੇ ਬੀ ਓ ਤਾ ਬਿਲਕੁਲ ਮਿਕਸ ਹੋ ਜਾਂਦਾ ਐ ਪਾਨੀ ਆਪਾਂ ਜਆਦਾ ਤਾਂ ਪਾਣਾ ਈ ਨਈ ਇੱਕ ਗਲਾਸ ਪਾਣਾ ਏ। ਪਾਣੀ ਦਾ ਸਿਰਫ ਓ ਹਨਾ ਅੱਧਾ ਕਿੱਲੋ ਬਨਾਓਗੇ ਤਾ ਤੁਆਡਾ ਅੱਧਾ ਗਲਾਸ ਪਾਨੀ ਬਿਲਕੁਲ ਥੋੜ੍ਹਾ ਜਿਆ ਈ ਪੈਣਾ। ਤੁਸੀ ਆਪਨੇ ਆਪ ਐਸਟੀਮੇਟ ਲਗਾ ਲੋ ਕਿ ਜਦੋ ਤੁਸੀ ਬਨਾਓਗੇ ਨਾ
ਬਿਲਕੁਲ ਜੀ ਬਿਲਕੁਲ।
ਥੜੀ -ਥੋੜ੍ਹੀਆਂ ਡਿੱਪ ਹੋ ਜਨ ਅੱਧੀਆਂ ਅੱਧੀਆਂ ਬਾਰ ਰੈ ਜਾਨ ਅੱਧੀਆਂ -ਅੱਧੀਆਂ ਡਿੱਪ ਹੋ ਜਨ
ਹਾਂਜੀ- ਹਾਂਜੀ ਮ ਜ਼ੂਰ ਹਿਲਾਂਦੇ ਰਹਿਨਾ ਏ ਠੀਕ ਐ ਜੀ ਠੀਕ ਐ - ਠੀਕ ਏ - ਠੀਕ। ਕਿੱਟ
ਤੇ ਅਚਾਰ ਬਣ ਜੇਗਾ। ਬੜਾ ਅੱਛਾ ਫਲੇਵਰ ਆਂਦਾ ਓਂਦਾ ਫਲਾ ਅਚਾਰ ਦਾ। ਹਾਂਜੀ -ਹਾਂਜੀ ਦੂਸਰਾ ਅਚਾਰ ਤਾ ਆਪਾਂ ਹਾ, ਹਾਂਜੀ
ਹਾਂਜੀ, ਮੈਨੂੰ ਨਾ ਕਿਸੇ ਨੇ ਅ ਇੱਕ ਵਾਰੀ ਨਾ ਕਿਸੇ ਨੇ ਮੈਨੂੰ ਇੱਕ ਗੁੜ ਅਚਾਰ ਦਿੱਤਾ ਸੀ ਤੇ ਇੱਕ ਖੰਡ ਦਾ ਦਿੱਤਾ ਤਾ ਸੀ ਤੇ ਜੇ ਅ ਖੰਡ ਦਾ ਅਚਾਰ ਹੁੰਦੈ ਓ ਨਾ ਥੋੜਾ ਜੇਆ ਵਾਈਟ ਕਲਰ ਦਾ ਸੀ ਅ ਜੋ ਗੁੜ ਦਾ ਸੀ ਤਾਂ ਥੋੜਾ ਜਾ ਲਾਲ ਕਲਰ ਦਾ ਸੀ, ਤੇ ਏਹੀ ਪਹਿਚਾਨ ਹੁੰਦੀ ਐ ਨਾ। ਕੀ ਗੁੜ-ਗੁੜ ਦਾ ਥੋੜਾ ਸਾ ਲਾਲ ਹੋ ਜਾਂਦੈ ਔਰ ਅ ਅਸੀਂ ਅਗ
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ-ਬਿਲਕੁਲ ਏਦਾਂ ਈ ਹੁੰਦਾ ਦੂਸਰਾ ਅਚਾਰ ਤਾਂ ਆਪਾਂ ਖਾਂਦੇ ਈ ਰੈਂਦੇ ਆਂ ਅੰਬ ਦਾ, ਜੇੜਾ ਅੰਬੀਆਂ ਦਾ ਦੂਜਾ ਅਚਾਰ ਬਨਦਾ ਏ ਹਨਾ। ਓ ਤਾਂ ਆਪਾਂ ਸਾਰਾ ਸਾਲ ਈ ਚੱਲਦਾ ਏ। ਪਰ ਏ ਵਾਲਾ ਅਚਾਰ ਸਾਰਾ ਸਾਲ ਨੀ ਚੱਲਦਾ। ਏ ਬਸ ਥੋੜ੍ਹਾ ਜਾ ਬਨਾਓ ਤੇ ਫਰਿੱਜ ਚ ਰੱਖ ਲੋ ਤੇ ਹਫਤੇ ਦਸ ਦਿਨ ਚ ਖ਼ਤਮ ਕਰ ਦੋ ਫਿਰ ਬਨਾ ਲੋ, ਏ ਸਿਰਫ ਸੀਜ਼ਨ ਵਿੱਚ ਈ ਬਨਦਾ ਜੀ।
ਬਿਲਕੁਲ ਸਈ ਗੱਲ ਐ, ਮੈਂ ਜ਼ਰੂਰ ਬਨਾਵਾਂਗੀ, ਤੇ ਰੈਸੀ ਪੀ ਹੀ ਸੁਨ ਕੇ ਬੜਾ ਸਵਾਦ ਲੱਗਦਾ ਹੋਏ ਕੇ ਐ ਤਾਂ ਖਾਨ ਵਿਚ ਕਿੰਨਾ ਸਵਾਦ ਹੋਏਗਾ। ਤੇ ਮੈਂ ਜ਼ਰੂਰ ਬਨਾਵਾਂ, ਓਦੇ ਚ ਕੋਈ ਰੰਗ ਪਾਨ ਦੀ ਕੋਈ ਲੋੜ ਨਈਂ, ਕੋਈ ਦੇਗੀ ਮਿਰਚ ਪਾ ਲੋ।
ਚੀਜ਼ ਦੀ ਜ਼ਰੂਰਤ ਈ ਨੀ ਪੈਂਦੀ ਜੀ। ਤੁਸੀਂ ਸਵੇਰੇ ਪਰੌਂਠੀ ਬਣਾਓ, ਉੱਥੇ ਰੱਖ ਕੇ ਥੋੜ੍ਹਾ ਜਿਹਾ ਚਾਰ। ਸਬ ਨੂੰ ਦਿਓ, ਤੁਆਨੂੰ ਐਂ ਲੱਗੇਗਾ ਵੀ ਮੈਨੂੰ ਸਬਜ਼ੀ ਬਨਾਨ ਦੀ ਜ਼ਰੂਰਤ ਈ ਨਈਂ ਪਈ।
ਬਿਲਕੁਲ ਸਈ ਗੱਲ ਐ।
ਓਨਦੇ ਨਾਲ ਈ ਬੜੀ ਅੱਛੀ ਲੱਗਦੈ, ਹਰੇਕ ਸਬਜ਼ੀ ਨਾਲ ਈ ਓ ਅਚਾਰ ਚੰਗਾ ਲੱਗਦਾ ਐ।
ਹਾਂਜੀ, ਮੈਂ ਤਾਂ ਹੁਨੇ ਜਾ ਕੇ ਲੈ ਆਵਾਂਗੀ ਅੰਬੀਆਂ ਫੇਰ ਮੈਂ ਅੱਜ ਜੀ ਬਨਾਵਾਂਗੀ, ਪਰ ਮੈਂ ਜਾਦਾਤਰ ਤੇ ਮੈਂ ਗੁੜਦੀ ਹੀ ਬਣਾਵਾਂਗੀ ਖੰਡ ਦੇ ਏ ਹੁੰਦਾ ਨਾ ਕੇ ਏ ਨਿਰੀ ਚੀਨੀ ਆ ਗੀ, ਨੀਰੀ ਖੰਡ ਆ ਗੀ।
ਹਾਂਜੀ, ਵੈਸੇ ਵੀ ਚੀਨੀ ਸੇਤ ਵਾਸਤੇ ਚੰਗੀ ਨਈਂ ਹੈਗੀ। ਖੰਡ, ਗੁੜ ਹੀ ਵਦੀਆ ਏ ਸ਼ੱਕਰ ਵੀ ਪਾ ਸਕਦੇ ਓਂ। ਜੇ ਘਰ ਸ਼ੱਕਰ ਹੈਗੀ ਬਿਲਕੁਲ ਜੀ ਬਿਲਕੁਲ ਜੇ ਗੁੜ ਨੀ ਹੈਗਾ ਤਾਂ ਸ਼ੱਕਰ ਪਾ ਲੋ। ਓ ਵੀ ਸੌਖਾ ਕੰਮ ਐ ‌ ਓ ਤਾਂ ਕੁੱਟਨੀ ਵੀ ਨੀ ਪੈਨੀ ਗੁੜ ਤਾਂ
ਹਾਂਜੀ, ਸਈ ਗੱਲ ਏ ਸਈ ਗੱਲ ਏ ਸਈ।
ਚਲੋ ਤੁਸੀਂ ਬਨੌਨਾ ਫੇਰ ਹੈਂ।
ਹਾਂਜੀ-ਹਾਂਜੀ ਧੰਨਵਾਦ ਤੁਆਡਾ ਬੜਾ ਈ ਜਾਦਾ ਕੇ ਤੁਸੀਂ ਮੈਨੂੰ ਏ ਰੈਸੀਪੀ ਸ਼ੇਅਰ ਕੀਤੀ। ਹਾਂਜੀ-ਹਾਂਜੀ ਸਸ ਰੀ ਕਾਲ ਜੀ ਸਸ ਰੀ ਕਾਲ।